ਚਲੋ ਭੈਣ ਜੀ,
ਸਤਿ ਸ਼੍ਰੀ ਅਕਾਲ,
ਕੀ ਹਾਲ ਚਾਲ ਜੀ?
ਠੀਕ ਠਾਕ ਤੁਸੀਂ ਸੁਣਾਓ?
ਵਧੀਆ ਜੀ ਅਸੀਂ ਹੋਰ ਕੀ ਕਰਨ ਡੇ ਸਵੇਰ ਦਾ ਕੀ ਕੀਤਾ।
ਹਾਂਜੀ ਅਸੀਂ ਸਵੇਰੇ ਉੱਠ ਕੇ, ਕਮਰਾ ਸਾਫ਼ ਕੀਤਾ ਫਿਰ ਨਾਸ਼ਤਾ ਕੀਤਾ। ਫੇਰ ਹੁਣ ਪੜ੍ਹਾਈ ਕਰਨ ਡਏ ਆ। ਤੁਸੀਂ ਕੀ ਕੀਤਾ?
ਅਸੀਂ ਕੁੱਝ ਨੀ ਕੀਤਾ ਵੈਸੇ ਤਾਂ ਵਧੀਆ ਗੱਲ ਆ ਕਿ ਤੁਸੀਂ ਅੱਜ ਕੱਲ ਲੋਕ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਸਈ ਘੱਟ, ਧਿਆਨ ਦੇ ਆ ਉਹ ਦੇਣਾ ਚਾਹੀਦਾ।
ਚਲੋ ਵਧੀਆ ਗੱਲ ਹੈ। ਬੱਚਿਆਂ ਨੂੰ ਸਗੋਂ ਛੋਟੇ ਹੁੰਦਿਆਂ ਨੂੰ ਆਦਤਾਂ ਪਾਣੀਆਂ ਚਾਹੀਦੀਆਂ ਹਨਾ। ਹੱਥ ਧੋ ਕੇ ਕੱ ਆਪਣੇ ਸਾਫ਼ ਸੁਥਰੇ ਆਪਣੇ ਕਮਰਾ ਸਾਫ਼ ਕਰਨਾ
ਹਾਂ ਜਦੋਂ ਸ਼ੁਰੂ ਤੋਂ ਬੱਚੇ ਨੂੰ ਆਦਤ ਪਾਵਾਂਗੇ ਤੇ ਉਹਨੂੰ ਪਤਾ ਲੱਗੇਗਾ ਫੇਰ ਉਹ ਛੱਡੇਗਾ ਨੀ ਅ ਸਾਲ
ਤੇ ਜਦੋਂ ਸਫ਼ਾਈ ਵੱਲ ਧਿਆਨ ਹੋਏਗਾ ਤੇ ਉਹ ਖੁਦ ਹੋ ਵਧਆ ਬਣੇਗਾ ਤੇ ਨਾਲ ਮਾਰ ਵੀ ਨਹੀਂੀ ਹੋਣਗੀਆਂ ਹਨਾ
ਹਾਂ-ਹਾਂ ਫੇਰ ਵੱਡੇ ਹੋ ਕੇ ਵੀ ਫਰ ਆਤਾਂ ਜਾਂਦੀਆਂ ਫਿਰ ਸਫ਼ ਆਾਈ ਰਹਿੰਦੀ ਆ ਫੇਿਰ ਆਲੇ ਦੁਆਲੇ ਦੀ ਵੀ ਸਫਾਈ ਰਹਿੰਦੀ ਆ ਘਰ ਦੀ ਬਾਹਰ ਦੀ ਮਤਲਬ ਬੰਦਾ ਸਾਫ ਸੁਥਰਾ ਰਹਿੰਦਾ ਜਿਹਡਾ ਕਮਰਾ ਸਾਫ਼ ਹੋਏਗਾ
ਆਲੇ ਦੁਆਲੇ ਅਸੀਂ ਸਫ਼ਾਈ ਰੱਖਾਂਗੇ ਤੇ ਚੀਜ਼ਾਂ ਨਾਲ ਸੁੁੱਟਾਂਗੇ ਤੇ ਅੱਜ ਕੱਲ੍ਹ ਮੈਂ ਵੇਖਿਆ ਮੈਂ ਜਦੋਂ ਜਾਣਦੀ ਹਸਤੇ ਵਿੱਚ ਲੋਕਾਂ ਨੇ ਸੱਕਾਂ ਤੇ ਹੀ ਕੂੜਾ ਸੁੱਟਿਆ ਹੁੰਦਾ ਹੈ ਡਸਟਬੀਨ ਹੁੰਦੇ ਤਾਂ ਵੀ ਉਹਨਾਂ ਨੇ ਮਤਲਬ ਸੜਕਾਂ ਤੇ ਇੱਕਾਰ ਸੁੱਟਿਆ ਹੁੰਦਾ ਫਿਰ ਚੰਗਾ ਨ ਨਾ ਇਹਨਾਂ ਦੇ ਆਹ ਮਤਲਬ ਤਬਦੀਲੀ ਹੁੰਦੀ ਫਿਰ ਆਹ ਜਿਹੜਾ ਮੌਸਮ ਇਹ ਵੀ ਖ਼ਰਾਬ ਹੁੰਦਾ ਫਿਰ ਕਿੰਨੀ ਉਹ ਬਹੁਤ ਜ਼ਿਆਦਾ ਕੰਮ ਖ਼ਰਾਬ ਹੁੰਦਾ ਦਾਂਨੂੰ ਬਿਮਾਰੀਆਂ ਵੀ ਵੱਧਦੀਆਂ ਨੇ ਲੋਕਾਂ ਨੂੰ ਏਦਾਂ ਨੀ ਕਰਨਾ ਚਾਹੀਦਾ
ਹਾਂਜੀ ਚਲੋ ਜਿੱਦਾਂ ਹੁਣ ਬ ਡਸਟਬੀਨ ਚ ਲੋਕਾਂ ਨੂੰ ਕਚਰਾ ਪਾਉਣਾ ਚਾਹੀਦਾ ਚਾਰ ਫਿਰ ਸਫ਼ਾਈ ਰੱਖਣੀ ਚਾਹੀਦੀ ਇਹਦੇ ਨਾਲ ਸਾਡੇ ਪਿੰਡ ਸ਼ਹਿਰ ਸਾਫ ਸਾ ਸੁਥਰੇ ਰਹਿਣਗੇ ਸਾਡਾ ਵਾਤਾਵਰਨ ਸਾਫ਼ ਰਹੇਗਾ
ਤੇ ਫੇਿਰ ਦੁਨੀਆਂ ਵੀ ਤੰਦਰੁਸਤ ਰਹੇਗੀ ਕਿਸੇ ਨੂੰ ਕੋਈ ਡੋ ਨੀ ਲੱਗੇਗਾ ਹਨਨਾ
ਕਰ ਨਾ ਫੇਰ ਅਸੀਂ ਡਾਕਟਰ ਕੋਲ ਵੀ ਨਾ ਜਾਓਗੇ ਅਸੀਂ ਪਹਿਲਾਂ ਹੀ ਧਿਆਨ ਰੱਖਾਂਗੇ ਸਾਨੂੰ ਜਾਣ ਦੀ ਲੋੜ ਹੀ ਨੀ ਪੈਣੀ
ਹਾਂ ਉਹਨੇ ਤੇ ਸਹੀ ਹੈ ਨਾ ਵੀ ਸਾਡੇ ਸਰੀਰ ਤੰਦਰੁਸਤ ਣਾਹਿਣਗੇ ਤੇ ਸਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਨਾ ਪਏਗੀ ਫਿਰ
ਹਾਂ ਡਾਕਟਰਾਂ ਕੋਲ ਜਾਣ ਦੀ ਫਿਰ ਲੋੜ ਹੀ ਨ ਨਾ ਪੈਣੀ ਕਿਉਂਕਿ ਅੱਜ ਕੱਲ੍ਹ ਲੋਕ ਮਤਲਬ ਸਹਾਨੂੰ ਸਾਹੀ ਤੇ ਧਿਆਨ ਦੇਣਗੇਂਕ ਹੁਣ ਸਭ ਤੋਂ ਵੱਡਾ ਐਮ ਹ ਸਾਡੇ ਜ਼ਿੰਦਗੀ ਦੀ ਸਫ਼ਾਈ ਹੈ ਜਦੋਂ ਹੋਏਗੀ ਸਫ਼ਾਈ ਤੇ ਅਸੀਂ ਅੱਗੇ ਮਤਲਬ ਦੇਖ ਰਹੀ ਆ ਵੀ ਜ਼ਿਆਦਾ ਸਫ਼ਾਈ ਹੋ ਨੀ ਰਹੀ ਸਾਨੂੰ ਇਹਦੇ ਲਈ ਨਾ ਕੋਈ ਕ
ਹਾਂਜੀ ਇਹ ਤੇ ਸਾਰਿਆਂ ਨੂੰ ਰਲ ਮਿਲ ਕੇ ਕਦਮ ਚੁੱਕਣਾ ਚਾਹੀਦਾ ਜਿੱਦਾਂ ਪਿੰਡਾਂ ਦੀ ਸਫ਼ਾਈ ਜੇ ਹੁਣ ਪਿੰਡਾਂ ਚ ਵੇਖੋ ਕਿਤੇ ਗਲੀਆਂ ਚ ਕਚਰਾ ਹੁੰਦਾ ਹੈ ਛੱਪੜ ਹੁੰਦੇ ਨੇ ਇਹ ਸਾਨੂੰ ਸਾਫ ਸੁਥਰਾ ਕਰ ਰੱਖਣਾ ਚਾਹੀਦਾ ਤੇ ਸਾਡੇ ਬ ਜੇ ਵੀ ਗਾਂ ਤੰਦਰੁਸਤ ਉਹ ਵੀ ਗਾਂ ਸਫ਼ਾਈ ਵੱਲ ਧਿਆਨ ਦੇਣ ਆਪਣੇ ਸਰੀਰ ਦੀ ਵੀ ਸਫਾਈ ਰੱਖਣ ਆਪਣੇ ਘਰ ਦੀ ਵੀ ਆਲੇ ਦੁਆਲੇ ਦੀ ਵੀ
ਹਾਂਜੀ-ਹਾਂਜੀ ਜਦੋਂ ਅਸੀਂ ਆਪਣੇ ਆ ਦੁਆ ਰੱਖਾਂਗੇ ਤੇ ਉਹ ਤੇ ਆਟੋਮੈਟਿਕ ਕੀ ਸਾਡੀ ਮਤਲਬ ਹੋਇਆ ਨੀ ਸਵਾਈ ਉਹਦੇ ਲੋੜ ਨੀ ਨਾ ਹੁਣ-ਹੁਣ ਅਸੀਂ ਕਰਦੇ ਨੀ ਉਹ ਜਿਹੜੀ ਵੀ ਚੀਜ਼ ਅਸੀਂ ਖਾਂਦੇ ਮੈਂ ਕਈ ਵਾਰ ਵੇਖਿਆ ਮੈਂ ਜਾਂਦੀ ਨਾ ਬੱਚੇ ਵੀ ਏਦਾਂ ਹੀ ਕਰਦੇ ਬੱਚੇ ਵਹਿਰਾਂ ਚ ਬੈਠੇ ਹੁੰਦੇ ਨੇ ਜੋ ਚੀਜ਼ ਖਾਂਦੇ ਨੇ ਸੜਕਾਂ ਤੇ ਸੁੱਟ ਦਿੰਦੇ ਨੇ ਇਹ ਇਹਦੇ ਵਿੱਚ ਸਕੂਲ ਦਾ ਵੀ
ਪਰ ਇਹ ਗੱਲ ਹੈ ਨਾ ਜੇ ਆਪਾਂ ਵੱਡੇ ਸਫ਼ਾਈ ਰੱਖਾਂਗੇ ਕਚਰਾ ਡਸਟਬਿਨ ਸੁੱਟਾਂਗੇ ਸਾਡੇ ਵੱਲ ਵੇਖ ਕੇ ਬੱਚੇ ਵੀ ਉਹਹੀ ਸਿੱਖਣਗੇ ਬੱਚੇ ਵੀ ਏਦਾਂ ਹੀ ਸਫ਼ਾਈ ਰੱਖਣਗੇ ਫੇਰ ਜੇ ਅਸੀਂ ਵੱਡੇ ਹੀ ਏਦਾਂ ਕਚਰਾ ਪਾਵਾਂ ਖਲਾਰਾਂਗੇ ਖਲਾਰਾ ਪਾਵਾਂਗੇ ਸਫ਼ਾਈ ਨਾ ਰੱਖਾਂਗੇ ਉਹਨਾਂ ਨੇ ਵੀ ਉਹ ਕੁਛ ਹੀ ਕਰਨਾ ਹੈ
ਬਹੁਤ ਮੈਂ ਦੇਖਿਆ ਮਤਲਬ ਇਹਦਾ ਐਮ ਨਾ ਸਕੂਲ ਹੈ ਸਕੂਲ ਵੀ ਸਏ
ਘਰ ਦੀ ਬਾਹਰ ਦੀ ਚਲੋ ਜਿੱਦਾਂ ਹੁਣ ਸਬਜ਼ੀਆਂ ਸਾਫ ਸੁਥਰੀਆਂ ਫੇਰ ਵਧੀਆ ਲੱਗਦਾ ਨਾ ਘਰ ਦੇ ਵਿੱਚ
ਹਾਂਜੀ ਹਾਂਜੀ ਕਈ ਵੀ ਬੱਚੇ ਨੂੰ ਘਰੋਂ ਸਿਖਾਵਾਂਗੇ ਉਹਨੂੰ ਪੜ੍ਹਾਵਾਂਗੇ ਦੱਸਾਂਗੇ ਕਿ ਪੁਤ ਏਦਾਂ ਨਹੀਂ ਕਰਨਾ ਉਹ ਨਹੀਂ ਕਰੇਗਾ ਜਦੋਂ ਅਸੀਂ ਬੱਚੇ ਨੂੰ ਸਿਖਾਉਂਦੇ ਹੀ ਨਹੀਂ ਸਫ਼ਾਈ ਬਾਰੇ ਅੱਜ ਕੱਲ ਬੱਚਿਆਂ ਨੂੰ ਕੀ ਸਿਖਾਉਣਾ ਵੱਡਿਆਂ ਨੂੰ ਖੁੱਦ ਅਹਿਸਾਸ ਨਹੀਂ ਹੈਗਾ ਕਿ ਅਸੀਂ ਸਫਾਈ
ਹਾਂ ਹਾਂ ਹ
ਵੱਡੇ ਤਾਂ ਖੁਦ ਮਤਲਬ ਸੁਦੇ ਮ ਦੇਖੇ ਨੇ
ਹਮ
ਸਟੈਂਡ ਤੇ ਜਾਓ ਨਾ ਬੱਸ ਸਟੈਂਡ ਤੇ ਜਿਹੜਾ ਵੀ ਤੁਸੀਂ ਉੱਥੇ ਕਚਰਾ ਹੀ ਪਿਆ ਹੁੰਦਾ ਮਤਲਬ ਕਈਆਂ ਜਗ੍ਹਾ ਤੇ ਸਫ਼ਾਈ ਨਹੀਂ ਹੁੰਦੀ
ਕਿਦਾ ਜਿੱਦਾਂ ਸ਼ਹਿਰਾਂ ਚ ਸਾਈਡਾਂ ਤੇ ਲੋਕਾਂ ਨੇ ਸੜਕਾਂ ਤੇ ਕਚਰੇ ਦੇ ਢੇਰ ਲਾਏ ਹੁੰਦੇ ਨੇ
ਹਾਂਜੀ
ਤੇ ਕਿੰਨਾ ਬੁਰਾ ਲੱਗਦਾ ਇਹ ਗ਼ਲਤ ਕੰਮ ਹੈ ਨਾ ਇਹ ਜਿੱਦਾਂ ਹੁਣ ਸਰ ਕਾਰ ਨੇ ਡਸਟ ਬੀਨ ਲਾਏ ਨੇ ਗੱਡੀਆਂ ਕਚਰੇ ਵਾਲੀਆਂ ਔਦੀਆਂ ਤੁਸੀਂ ਉਹਦੇ ਵਿੱਚ ਪਾਓ
ਆਹ ਇਹਵੇ ਏਦਾਂ ਜਾਂਦੇ ਜਾਂਦੇ ਲਿਫਾਫੇ ਸੁੱਟ ਜਾਂਦੇ ਨੇ ਉਹ ਫੇਰ ਜਿੱਦਾਂ ਹੁਣ ਨਾਲੇ ਨੇ ਵਿੱਚ ਕਚਰਾ ਫਸ ਜਾਂਦਾ ਫਿਰ ਲੋਕਾਂ ਦਾ ਪਾਣੀ ਵੀ ਬੰਦ ਹੋ ਜਾਂਦਾ ਫੇਰ ਗੰਦਗੀ ਫੈਲਦੀ ਹੈ ਸ਼ੜਕਾਂ ਤੇ ਬਹੁਤ ਮਨ ਬੁਰਾ ਹਾਲ ਹੋ ਜਾਂਦਾ ਕਈਆਂ ਸ਼ਹਿਰਾਂ ਚ ਤੇ ਇੰਨੀ ਸਫਾਈ ਹੁੰਦੀ ਹੈ ਨਾ ਕਿਤੇ ਇੱਕ ਕਚਰਾ ਨਹੀਂ ਦੇਖਦਾ ਤੇ ਕਈਆਂ ਚ ਤੇ ਬਹੁਤ ਮਾੜਾ ਹਾਲ ਆ
ਉਓਹੀ ਨਾ ਜੇ ਅਹੀਂ ਆਪਣੀ ਮਤਲਬ ਪੂਰੀ ਪੂਰੀ ਦੇਸ਼ ਨੂੰ ਸੋਣਾ ਰੱਖਣਾ ਨਾ ਤੁਹਾਨੂੰ ਖੁਦ ਜਿੰਮੇਦਾਰ ਹੋਣਾ ਚਾਹੀਦਾ ਵਾ ਕਿ ਮੈਂ ਜਿਵੇਂ ਮੈਂ ਐ ਪੜ੍ਹਦੀ ਹਾਂ ਨਾ ਖ਼ਬਰਾਂ ਤੇ ਉੱਥੇ ਜਿਵੇਂ ਬਾਹਰਲੇ ਦੇਸ਼ ਨੇ ਉੱਥੇ ਲੋਕ ਜਿੰਮੇਵਾਰ ਸਮਝਦੇ ਨੇ ਆਪ ਨੂੰ ਉਹ ਕੰਮ ਕਰਦੇ ਨੇ ਉਹ ਏਦਾਂ ਕਚਰਾ ਨਹੀਂ ਸੁੱਟਦੇ ਹੈਗੇ ਪਰ ਸਾਨੂੰ ਵੀ ਅਹਿਸਾਸ ਹੋਨਾ ਚਾਹੀਦਾ ਕਿ
ਕਿ ਆਪਣੇ ਦੇਸ਼ ਨੂੰ ਵਧੀਆ ਬਣਾਈਏ
ਠੀਕ ਹੈ ਇਹਵੇ ਨਾ ਵੀ ਹੁਣ ਇੱਕ ਬੰਦਾ ਸਫ਼ਾਈ ਕਰਕੇ ਜਾਏਗਾ ਦੂਜਾ ਬੰਦਾ ਉੱਥੇ ਕਚਰਾ ਖਿਲਾਰ ਦੇਗਾ ਇਹ ਤੇ ਗ਼ਲਤ ਗੱਲ ਹੈ ਨਾ ਫਿਰ ਉਹ ਵੀ ਸਫ਼ਾਈ ਕਰੇਗਾ ਤੇ ਵਧੀਆ ਹੈ ਤੇ ਜੇ ਇੱਕ ਬੰਦਾ ਕਰਕੇ ਜਾਓ ਦੂਜਾ ਉੱਤੇ ਕਚਰਾ ਖਿਲਾਰਦੇ ਤੇ ਉਹਦੇ ਵਿਚਾਰੇ ਦੀ ਸਫ਼ਾਈ ਕਿ ਕਰੇਗੀ
ਹਾਂਜੀ ਹਾਂਜੀ ਸਾਰੀਆਂ ਨੂੰ ਜਿੰਮੇਦਾਰ ਹੋਣਾ ਚਾਹੀਦਾ ਹੈ
ਕੀ ਕੰਮ ਕਰਨਾ ਚਾਹੀਦਾ ਹੈ
ਹਾਂ
ਸਰਕਾਰ ਤੇ ਕਰਨ ਡਹੀ ਹੈ ਪਰ ਸਾਨੂੰ ਵੀ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ
ਹਾਂਜ ਹਾਂਜੀ ਜਦੋਂ ਵੀ ਅਪਾ ਆਪਣੇ ਆਪ ਨੂੰ ਜਿੰਮੇਦਾਰ ਬਣਾਵਾਂਗੇ ਕਿ ਨਹੀਂ ਉਤਣਾ ਅਸੀਂ ਅਸੀਂ ਰਾਹ ਪਲਾਸਟਿਕ ਨੀ ਵਰਤਣੀ
ਹਾ ਹਾ
ਸਾਨੂੰ ਪਲਾਸਟ ਨਹੀਂ ਪਤਾਗੇ ਜਾਨਵਰ ਦੇਖੋ ਜਦੋਂ ਖਲਾਰਾ ਪਾਉਂਦੇ ਆ ਜਾਨਵਰ ਹੁੰਦੇ ਐ, ਜਾਨਵਰ ਵੀ ਫਿਰ ਓਹ ਡਸਟ ਅ ਕਿ ਕਹਿੰਦੇ ਅ ਖਿਲਾਰੇ ਨੂੰ ਮਤਲਬ ਮੂੰਹ ਮਾਰਦੇ ਨੇ ਤੇ ਉਹਨਾਂ ਦੇ ਵੀ ਫਿਰ ਪਲਾਸਟਿਕ ਭੁੰਡੀ ਦੇ ਵਿੱਚ ਉਹਨਾਂ ਦੇ ਸਿਹਤ ਖ਼ਰਾਬ ਹੁੰਦੀ ਹੈ
ਇਹ ਤੇ ਗੱਲ ਹੈ
ਇਹ ਇਕੱਲਾ ਸਾਡੀ ਜ਼ਿੰਦਗੀ
ਜਾਨਵਰ ਵੀ ਫੇਿਰ ਏਦਾਂ ਗੰਦੇ ਮੰੰਦੇ ਥਾਂ ਤੇ ਫੇਿਰਦੇ ਚੋਗਾ ਚੋਗਦੇ ਨੇ ਤੇ ਨਾ ਬਿਮਾਰੀ ਫੈਲਦੀ ਆ ਨਾ ਡਾਕਟਰ ਤੇ ਬਹੁਤ ਆਉਂਦੇ ਨੇ ਵੀ ਸਫਾਈ ਰੱਖੋ
ਸਾਡੀ ਹਾਲਤ ਤੇ ਖਰਾਬ ਹੋ ਜਾਂਦੀ ਹੈ
ਹਾਂ ਇਹ ਤੇ ਵਧੀਆ ਨਾ ਵੀ ਜੇ ਆਪਾਂ ਭਾਈ ਰੱਖਾਂਗੇ ਸਾਡੇ ਵਾਸਤੇ ਵਧੀਆ ਸਾਡੀ ਸਿਹਤ ਵਾਸਤੇ ਵਧੀਆ
ਹਾਂਜੀ ਹਾਂਜੀ
ਤੇ ਚਲੋ ਜੇ ਇੱਕ ਬੰਦਾ ਤੁਰੇਗਾ ਆਪੇ ਹੌਲੀ-ਹੌਲੀ ਨਾਲ ਕੋਈ ਇੱਕ ਦੂਜੀੇ ਵੱਲ ਵੀ ਇੱਕ ਲੋਕੀ ਤੁਰਨਗੇ ਨਾ ਵੀ ਚਲੋ ਇਹ ਚੰਗਾ ਕੰਮ ਕਰ ਨੇ ਆਏ ਵੀ ਕਰੀਏ ਸਫ਼ਾਈ ਵੱਲ ਧਿਆਨ ਦੇਈਏ ਹਨਾ
ਹੋਰ ਤੇ ਅਸੀਂ ਕੁੱਝ ਇਕਦਮ ਚੁੱਕਾਂਗੇ ਫੇਰ ਹੀ ਮਤਲਬ ਕੁਛ ਹੋਏਗਾ
ਹਾਂ ਕਹਿਣ ਨਾਲੀ ਇਥੇ ਮਿਹਨਤ ਕਰਨੀ ਪੈਂਦੀ ਹੈ ਚਲੋ ਮਿਹਨਤ ਵੀ ਇੰਨੀ ਕੋਈ ਖ਼ਾਸ ਨਹੀਂੀ ਚਲੋ ਬੰਦਾ ਰੋਜ਼ ਸਫ਼ਾਈ ਕਰੇ ਧਿਆਨ ਦੇਏ ਤੇ ਉਹ ਰੋਜ਼ ਦੀ ਰੂਟੀਨ ਬਣ ਜਾਂਦੀ ਕਿਸੀ ਸਫ਼ਾਈ ਕਰਨੀ ਹੈ ਅਸੀਂ ਆਹ ਕੰਮ ਕਰਨਾ ਤੇ ਫੇਰ ਤੇ ਕੋਈ ਇਨਾ
ਹੋਰ ਤੇ ਕੁਝ ਨੀ ਆ ਹਾਂਜੀ ਸਣੇ ਨੇ ਸਿਆਣੇ ਵਿਿਆਣੇ ਜਿਹੜੇ
ਹਾਂ ਵੇਖਿਆ ਏਦਾਂ ਤੁਰੇ ਜਾਂਦੇ ਖਲਾਰਾ ਪਾਈ ਜਾਣਗੇ ਤੂੰ ਕੀ ਜਾਣਗੇ ਆਹ ਜਿੱਦਾਂ ਤੰਬਾਕੂ ਖਾ-ਖਾ ਕੇ ਏਦਾਂ ਹੀ ਸੜਕਾਂ ਤੇ ਇਹਨਾਂ ਨੇ ਕੀਤਾ ਹੁੰਦਾ ਬਹੁਤ ਬੁਰਾ ਲੱਗਦਾ ਹੈ
ਹਾਂਜੀ ਮੈਂ ਨਾਨੀ ਸੜਕਾਂ ਤੇ ਜਿਹੜਾ ਆ ਉਹਨਾਂ ਨੇ ਸੁੱਟਿਆ ਹੁੰਦਾ ਤੇ ਸੜਕਾਂ ਵੀ ਲਾਲ ਹੋਈਆਂ ਪਈਆਂ
ਹਮ-ਹਮ
ਹੋਰ ਸਰਕਾਰ ਤਾਂ ਕਰਹੀ ਸਰਕਾਰ ਅੱਗੇ ਵੀ ਜਾਣਾ ਨੀ
ਚਲੋ ਸਾਨੂੰ ਏਦਾਂ ਲੋਕਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਏਦਾਂ
ਸਾਨੂੰ ਆਪ ਵੀ ਲੈਣੀਣੀ ਚਾਹੀਦੀ ਹੈ ਅਸੀਂ ਦੂਜਿਆਂ ਨੂੰ ਦੇਵਾਂਗੇ ਆਪਾਂ
ਅਸੀਂ ਪਹਿਲਾਂ ਖੁਦ ਕਰਾਂਗੇ ਫੇਰ ਅਸੀਂ ਦੂਜੇ ਦੂਜਿਆਂ ਨੂੰ ਸਿੱਖਿਆ ਦਾਂਗੇ ਵੀ ਚਲੋ ਆਹ ਕੰਮ ਸਹੀ ਆ ਸਾਡੇ ਵਾਸਤੇ ਹੀ ਕਰੀਏ।
ਹਾਂ।
ਨਾ ਫੇਿਰਰ ਹੀ ਪੰਜਾਬ ਰੰਗਲਾ ਪੰਜਾਬ ਬਣ ਸਕਦਾ।
ਹਾਂਜੀ ਹਾਂਜੀ ਪੰਜਾਬ ਨੀ ਪੂਰਾ ਦੇਸ਼ ਬਣਾ ਸਕਦੇ ਹਸੀ ਜੇੱ ਗਾਂ ਕਰੀਏ।
ਹਮ।
ਹੁਣ ਜਿੱਥੇ ਮਰੀ ਜਾਓ। ਤੁਸੀਂ ਉੱਥੇ ਰੇਲਵੇ ਸਟੇਸ਼ਨ ਤੇ ਚੱਲ ਜਾਈਏ ਉੱਥੇ ਇਹੀ ਹਾਲ। ਕਈ ਜਗ੍ਹਾ ਤੇ ਤਾਂ ਹੁੰਦੀ ਸਫਾਈ ਕਈਆਂ ਤੇ
ਹਮ ਹਮ।
ਰਾਂਾਂਗੇ ਫਿਰ ਨਹੀਂ ਤਾਂ ਹੋਣਾ ਨੀ ਹੈ। ਇਹ ਕੋਸ਼ਿਸ਼ ਕਰ ਰਿ ਵੀ ਅਸੀਂ ਸਾਫ਼ ਰੱਖੀਏ ਆਿਆਲੇ ਵਾਲਆਲੇ ਨੂੰ
ਅਤੇ ਆਪਣੇ ਘਰਾਂ ਤੋਂ ਹੀ ਸਫਾਈ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਆ।
ਹਾਂ ਘਰੋਂ ਤੋਂ ਹੀ ਸਾਨੂੰ ਕਰਨੀ ਚਾਹੀਦੀ ਹੈ। ਜਦੋਂ ਉਹ ਸਾਫ਼ ਰਹੀ ਹੈ ਤੇ ਮਨ ਵੀ ਖੁਸ਼ ਰਹਿੰਦਾ। ਜਿਹੜੀ ਮਰਜ਼ੀ ਚੀਜ਼ ਮਤਲਬ ਆਲੇ ਦੁਆਲੇ ਆ ਹੁਣ ਸਾਡੇ ਸਾਫ਼ ਆ ਸਾਡਾ ਮਨ ਖੁਸ਼ ਰਹਹੇਗਾ ਅਸੀਂ ਕੋਈ ਕੰਮ ਕਰਾਂਗੇ ਹਾ ਦਿਲ ਲੱਗੇਗਾ ਪਰ ਜਦੋਂ ਹੁਣ ਆਲਾ ਦੁਲਾ ਹੀਾਂ ਦਾ ਰ ਤੇ ਬੰਦਾ
ਹਮ ਚਲੋ ਜੇ ਸਾਡੇ ਆਲੇ ਦੁਆਲੇ ਸਫ਼ਾਈ ਰਹੇਗੀ। ਤੇ ਆਪਾਂ ਆਪ ਵੀ ਤੰਦਰੁਸਤ ਰਹਾਂਗੇ ਤੇ ਬੱਚੇ ਵੀ ਤੰਦਰੁਸਤ ਰਹਿਣਗੇ। ਹਨ ਇਹ ਤੇ ਚਲੋ ਮਿਲ ਜੁਲ ਕੇ ਕੰਮ
ਹਾਂਜੀ ਹੋਰ। ਕੁੱਝ ਨੀ ਚਲੋ ਠੀਕ ਹੈ ਫੇਰ ਫੇਰ ਤੋਂ ਅਸੀਂ ਗੱਲ ਕਰਾਂਗੇ ਫੇਰ ਤੋਂ ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ ਰੱਬ ਰੱਖ।